ਹੈਲੋ।
ਹਾਂਜੀ, ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ ਹੋਰ ਕਿਵੇਂ ਹੋ।
ਠੀਕ ਹੈ, ਤੁਸੀਂ ਸੁਣਾਓ?
ਹਾਂਜੀ ਵਧੀਆ ਕੀ ਕਾਰ ਰੇ ਸੀ?
ਅਸੀ ਵੇਲੇ ਬੈਠੇ ਸੀ।
ਅੱਛਾ ਜੀ।
ਬੱਚਿਆਂ ਨਾਲ ਬੈਠੇ ਦੇ ਸੀ ਕ ਵੇਲੇ। ਹਾਂਜੀ ਹੋਰ ਤੂਸੀ ਸੁਨ ਬੱਚੇ ਵੇਲੇ ਬੈਠੇ ਨੇ। ਬਸ ਹਾਂਜੀ-ਹਾਂਜੀ ਹਾਂ ਹੋਰ ਤੂਸੀ ਸੁਨਾਓ? ਹਾਂਜੀ-ਹਾਂਜੀ ਸਬ ਕੁਛ ਖਾ ਲੇਆ, ਚਾਹ ਪੀਨ ਦਾ ਟਾਈਮ ਹੋ ਰੇਆ ਹੁਨ ਤੇ। ਅਸੀ ਆੱਜ ਗੋਬੀ ਵਾਲੀਆਂ ਰੋਟੀਆਂ, ਹਾਂ ਹੋਰ ਤੂਸੀ ਕਾਰ ਲੇਆ?
ਹਾਂਜੀ-ਹਾਂਜੀ ਅਸੀ ਵੀ ਕਾਰ ਲੇਆ ਅੱਜ ਅਸੀ ਬਜਾਰੀ ਖਾ ਕੇ ਆਏ ਅੱਜ ਸੰਡੇ ਸੀਗਾ ਨਾ।
ਅੱਛਾ ਸੰਡੇ ਸਨ ਠੀਕ ਐ-ਠੀਕ ਐ। ਹਾਂ ਚਲੋ ਵਧੀਆ ਹੋਰ ਸਬ ਠੀਕ ਨੇ ਘਰ? ਹਾਂ, ਹੋਰ ਬੱਚੇ ਤੂਆਡੇ?
ਸਬ ਵਦੀਆ ਜੀ।
ਹੂੰ, ਪਢਦੇ ਨੇ?
ਕੇੜੀ ਕਲਾਸ, ਕੇੜੀ-ਕੇੜੀ ਕਲਾਸ ਚ ਪਢਦੇ?
ਸਿਕਸਥ ਚ ਹੈਗਾ ਜੇ ਮੁੰਡਾ, ਗੁੜੀਆ ਛੋਟੀ ਏ ਹਲੇ।
ਅੱਛਾ-ਅੱਛਾ ਠੀਕ ਹੈ-ਠੀਕ ਹੈ। ਹਾਂ ਚਲੋ ਕੋਚਿੰਗ ਵਗੈਰਾ, ਹਾਂ ਮੇਰੇ ਵੀ ਪਢਦੇ ਨੇ।
ਅੱਛਾ ਜੀ।
ਹਾ ਟਵੀਸ਼ਨ ਵਗੈਰਾ ਲਗਾਈ ਦੀ ਏ? ਅੱਛਾ, ਜਾਂਦੇ ਹੋਨੇ। ਟਵੀਸ਼ਨ ਘਰ ਪਢ
ਹਾਂਜੀ ਨਈ-ਨਈ ਅਜ ਕਲ ਕਿੱਥੇ ਘਰ ਪਢਾਈ ਕਰਦੇ ਬੱਚੇ।
ਹਾਂਜੀ ਓ ਤਾ ਹੈ ਬੱਚੇ ਹਾਂ ਚਲੋ।
ਦੇਖੋ, ਹੋਰ ਦੱਸੋ? ਤੂਸੀ ਸ਼ੋਪਿੰਗ ਵਗੈਰਾ ਕਿੱਥੇ ਕਰਦੇ ਓ?
ਹਾਂਜੀ।
ਸ਼ੋਪਿੰਗ ਵਗੈਰਾ ਕਿੱਥੇ ਕਰਦੇ ਓ, ਜਿਵੇਂ ਸਮਾਨ ਵਗੈਰਾ ਲੈਨਾ ਹੋਏ?
ਕੇੜਾ ਵਾਲਾ?
ਕੱਪੜੇ ਵਗੈਰਾ ਸਿਲਾਣੇ ਹੋਏ, ਕਿੱਥੋਂ ਲੈਂਦੇ ਓ?
ਅਸੀ ਮੈਂ ਤਾਂ ਫਿਲਹਾਲ ਤਾਂ ਹੁਨ ਪੇਕੇ ਆਈ ਹੋਈ ਆਂ।
ਅੱਛਾ ਜੀ।
ਹਾਂ, ਅਸੀ ਜਿੱਦਾਂ ਕਈ ਵਾਰੀ ਔਨਲਾਈਨ ਸ਼ੋਪਿੰਗ ਕਰਦੇ ਆਂ ਤੇ ਪਰ ਕਈ ਵਾਰੀ ਤੂਸੀ ਔਫ਼ਲਾਈਨ ਵੀ ਕਾਰ ਲੈਨੇ ਆਂ, ਪਰ ਓਨਲਾਈਨ ਵਿਚ ਇਤਨਾ ਮਜਾ ਨੀ ਆਂਦਾ ਲੈਨ ਦਾ
ਅੱਛਾ ਜੀ, ਔਨਲਾਈਨ ਐਸੇ ਕਿੱਥੋਂ ਤੂਸੀ?
ਓਫ਼, ਓਫਲਾਈਨ ਈ ਲਈ ਦੇ ਜਾਦਾਤਰ ਤੇ, ਮੈਂ ਇਕ ਦੋ ਵਾਰੀ ਓਨਲਾਈਨ ਮੰਗਵਾਏ ਐ ਨਾ ਡਰੈਸ ਮੰਗਵਾਈ ਸੀ ਤੇ ਓਨਾਂ ਨੇ ਡਰੈਸ ਮੰਗਵਾਈ, ਭੇਜਿਆ ਸੂਟ ਓਨਾਂ ਨੇ ਔਰ ਓਨਾਂ ਦਾ ਸਟੱਫ ਇੰਨਾ ਗੰਦਾ ਸੀਗਾ। ਬਿਲਕੁਲ ਵੀ ਨੀ ਵਦੀਆ ਨਿਕਲੇਆ, ਹਾਂਜੀ। ਦੂਸਰੇ, ਹਾਂ। ਦੂਸਰੇ ਜਿੱਦਾਂ ਪ੍ਰੋਜਕ ਓ ਹੈਗੇ ਨੇ, ਪ੍ਰੋਡਕਟ ਓ ਮੰਗਵਾ ਲਈ ਦੇ ਨੇ ਜਿਵੇਂ ਕਰੀਮ ਵਗੈਰਾ ਹੁੰਦੀ ਨਾ, ਨਾਇਕਾ ਤੋਂ ਲਿਪਸਟਿਕਸ ਹੋਗੀ। ਹਾਂ ਓ ਬੋਤ ਵਦੀਆ ਨਿਕਲਦੀਆਂ ਨੇ। ਹਾਂ ਓ ਵਦੀਆ ਨਿਕਲਦੇ, ਮੈਂ ਕੱਪੜੇ ਤੇ ਮੈਂ ਔਫਲਾਈਨ ਈ ਲੈਨੀ ਆਂ ਬਜਾਰੋਂ ਈ ਲਈਦੇ ਨੇ, ਓਨਾਂ ਦਾ ਕਿ ਕੱਪੜਾ ਦੇਖੇਆ ਜਾਂਦੈ ਕਿਵੇਂ ਜੇਆ ਕੱਪੜੈ, ਕੇੜਾ ਹੰਡੱਨ ਵਾਲਾ, ਕੇੜਾ ਨਈ ਕਿਓਂਕਿ ਬੜੇ ਬੇਕਾਰ, ਬੇਕਾਰ ਕੱਪੜੇ ਵੀ ਆ ਰੇ ਨੇ ਆਜ ਕਾਲ ਬਜਾਰ ਵਿਚ, ਹਨਾ ਹਾਂ ਵੀ ਕੋਟਨ ਵੀ ਕਈ ਤਰਾਂ ਦੀ ਐ, ਕੋਈ ਹਲਕੀ ਐ, ਕੋਈ ਵਦੀਐ, ਗਰਮੀਆਂ ਚ ਤੇ ਕੋਟਨ ਹੀ ਪੈਂਦੀ ਹੈ
ਹਾਂਜੀ ਹਾਂਜੀ ਗਰਮੀ ਹੈ ਵੀ ਬਹੁਤ ਹੈ ਨਾ
ਬਹੁਤ ਜ਼ਿਆਦਾ ਗਰਮੀ ਹੈ ਹਾਂ ਬਾਹਰ ਤੇ ਲੂ ਜਾ ਲੂ ਚੱਲ ਰਹੀ ਹੈ ਉਹ ਤਾਂਵੇ ਜਰਾ ਦੇਖਣ ਤੇ ਹਾਂ ਬਿਲਕੁਲ ਦੇਖਣ ਤੇ ਦਿਲ ਨੀ ਕਰਦਾ ਵਿਹੜੇ ਵਿੱਚ ਵੀ ਹਨਾ ਹਾਂ ਵੀ ਅਸੀਂ ਏਦਾਂ ਚਾਹੁੰਦੇ ਕਿ ਸਾਡੇ ਘਰ ਵਿੱਚ ਹਨੇਰਾ ਹੋ ਜਾਏ ਹਨੇਰੇ ਵਿੱਚ ਬੈਠਣ ਤੇ ਦਿਲ ਕਰਦਾ ਇੰਨੀ ਧੁੱਪ ਆਉਂਦੀ ਹੈ ਬਾਹਰ ਹਨਾ ਹਾਂ ਚਲੋ ਹੋਰ ਤੁਸੀਂ ਦੱਸੋ ਤੁਸੀਂ ਕਿੱਦਾਂ ਕਰਦੇ ਹੋ ਸ਼ੋਪਿੰਗ
ਹਾਂਜੀ ਮੈਂ ਤੇ ਦੇਖੋ ਮੀਨਾ ਮਾਰਕੀਟ ਜਾਂਦੀ ਹੁੰਦੀ ਹ ਉੱਥੇ ਅੱਛੇ ਮਿਲ ਜਾਂਦੇ ਨੇ ਰੇਟ ਵੀ ਕਾਫੀ ਅੱਛਾ ਹੁੰਦਾ ਉਹਨਾਂ ਦਾ
ਅੱਛਾ ਅੱਛਾ ਠੀਕ ਹੈ ਹਾਂ ਉੱਥੇ ਵੀ ਕਾਫ਼ੀ ਦੁਕਾਨ ਹੈਗੀਆਂ ਹਨ ਨਾ
ਹਾਂਜੀ ਹਾਂਜੀ ਨਾਲ ਦੇ ਨਾਲ ਦੁਕਾਨਾਂ ਹੈਗੀਆਂ ਨਾ ਕਾਫ਼ੀ ਅੱਛਾ ਸਮਾਨ ਮਿਲ ਜਾਂਦਾ
ਹਮ ਹਮ
ਪੰਜ ਪੰਜਾਬੀ ਜੁੱਤੀ ਜੋ ਵੀ ਖਰੀਦਣਾ ਅਸੀਂ ਉੱਥੇ ਚਲੇ ਜਾਂਦੇ ਹਾਂ ਜੀ ਹਾਂਜੀ
ਹਾਂ ਨਾਲ ਹੀ ਖਾਣ ਪੀਣ ਦਾ ਸਮਾਨ ਨਾਲ ਹੀ ਸਾਰੀ ਸ਼ੋਪਿੰਗ ਦਾ ਹਨਾ ਅੰਦੇ ਸਭ ਕੁਈ ਖਾ ਪੀ ਕੇ ਆਓ ਆਪਣਾ ਇੰਜੋਏ ਕਰਕੇ ਆਓ ਹਨਾ ਹਾਂ ਚਲੋ ਵਧੀਆ ਤੇ ਸਟਿਚ ਤੁਸੀਂ ਖੁਦ ਕਰਦੇ ਹੋ ਕਰਵਾਉਂਦੇ ਹੋ
ਨਹੀਂ ਜੀ ਮੈਂ ਤਾਂ ਕਰਵਾਉਂਦੀ ਹਾਂ ਬਾਹਰੋਂ ਹਾਂਜੀ
ਕਿੰਨੀ ਸਟਿਚਿੰਗ ਲੈਂਦੇ ਨੇ ਤੁਹਾਡੇ ਤੋਂ ਉੱਧਰ
ਇੱਦਰ ਦੋ ਸੌ ਰੁਪਏ ਲੈਂਦੇ ਸਿੰਪਲ ਸੂਟ ਦਾ।
ਅੱਛਾ ਸਿੰਪਲ ਸੂਟ ਦਾ ਪਰ ਬੁਟੀਕ ਤੇ ਘਰ ਹੀ ਸਿੰਦੇ ਹੁਨੇ ਨਾ ਉਹ
ਹਾਂਜੀ ਹਾਂਜੀ, ਉਹ ਤਾਂ ਘਰ ਹੀ ਹੈਗੇ ਹਨ ਹਾਂਜੀ ਬੂਟੇ ਹੀ ਤਾਂ ਫਿਰ ਮਹਿੰਗੇ ਹੁੰਦੇ ਨੇ ਥੋੜੇ ਜਿਹੇ
ਠੀਕ ਐ ਹਾਂ ਉਹ ਈ ਤੇ ਕੈਰੇ ਬੁਟੀਕ ਵਗੈਰਾ ਤੇ ਤਾਂ ਬਹੁਤ, ਬਹੁਤ ਹੁੰਦੇ ਨੇ ਉਹਨਾਂ ਦਾ ਹਾਂ ਰੇਟ ਈ ਦੋ ਸੌ ਤੇ ਕੁਛ ਵੀ ਨੀ ਰੱਖਿਆ ਹੋਣਾ ਉਹੇ ਸਲਵਾਰ ਦਾ ਵੀ ਨੀ ਰੱਖਿਆ ਹੋਣਾ ਦੋ ਸੌ ਤੇ।
ਹਾਂਜੀ ਤਿੰਨ-ਚਾਰ ਸੌ ਰੁਪਏ ਸਿੰਪਲ ਸੂਟ ਦੇ ਤੇ ਇੱਥੇ ਲਲ ਲੈਂਦੀਆਂ ਨੇ।
ਹਾਂ ਨਈਂ ਵੱਡੀਆਂ ਬੁਟੀਕ ਤੇ ਜਾਓ ਤੁਸੀਂ ਹਜ਼ਾਰ ਤੋਂ ਘੱਟ ਨਹੀਂੀ ਲੈਂਦੀਆਂ।
ਹਾਂ ਹੈ ਈ ਨੀ ਇੰਨੇ ਦੱਸ
ਹਾਂ, ਜਿੰਨੇ ਦਾ ਹਾਂ ਇਹ ਵਧੀਆ ਵੈਸੇ ਖੁਦ ਆਣੀ ਚਾਈਦੀ ਐ ਸਟੀਚਿੰਗ ਤੇ।
ਹਾਂਜੀ ਹਾਂਜੀ, ਬੋਤ ਅੱਛੀ ਗੱਲ ਐ।
ਉਹ ਤਾਂ ਹੈ ਸਸਤਾ ਸੂ ਸੂਟ ਲੈ ਕੇ ਆਣੇ ਆਂ ਅਸੀਂ ਉਹ ਵੀ ਅਸੀਂ ਸਵਾਣੇ ਆ ਸਾਨੂੰ ਕਿੰਨਾ ਮਹਿੰਗਾ
ਹਾਂਜੀ ਪੰਜ ਸੌ ਦਾ ਸੂਟ ਲਲੋ ਜੀ ਸਵਾਈ ਏਨੀ ਚਲੀ ਜਾਂਦੀ ਐ। ਹਾਂ।
ਕਰਕੇ ਖੁਦ ਵੀ ਆਣੀ ਚਾਈਦੀ ਸਟਿਚਿੰਗ ਹਨਾ।
ਹਾਂਜੀ ਤੁਸੀਂ ਕਰਦੇ ਔ।
ਹੈ ਹਾਂ, ਮੈਂ ਕਰ ਲੈਂਣੀ ਆਂ ਹਾਂਜੀ। ਹਾਂ ਆਪਣੇ-ਆਪਣੇ ਤੇ ਸੀ ਔ ਲਈਦੇ ਆ ਨਾ।
ਹੋਰ ਵਧੀਆ ਜੀ ਪਾਰ ਨਾਲ ਬਸ
ਹਾਂ ਹੋਰ ਅਰੇ ਮੈਂ ਵੀ ਪਹਿਲਾਂ ਬਾਹਰੋਂ ਸਿਲਵਾਉਂਦੀ ਸੀ। ਹਾਂ ਤੇ ਫਿਰ ਬੋਤ ਜ਼ਿਆਦਾ ਕੋਸਟਲੀ ਪੈਂਦੇ ਸੀਗੇ। ਪੇਂ ਸ਼ਪੀਂਦੀ ਅ ਸੀਂਦੀ ਤਾਂ ਮੈਂ ਸ਼ੁਰੂ ਤੋਂ ਸੀ, ਕੁਆ ਜਾਨ ਕਿ ਕੁਆਰੇ ਹੁੰਦੇ ਤੋਂ ਈ। ਤੇ ਵਿੱਚ ਜਿੱਦਾਂ ਮੇਰੀ ਬੇਟੀ ਹੋਈ ਨਾ ਤੇ ਫੇਰ ਮੈਂ ਉਸ ਤੋਂ ਬਾਅਦ ਬੰਦ ਕਰਤਾ ਸੀਨਾ। ਹਾਂ, ਛੱਡ ਦੋ ਹਾਂ, ਹੁਣ ਫੇਰ ਹੁਣ ਹੁਣ ਤੁਹਾਨੂੰ ਪਤਾ ਬਚ ਬੱਚਿਆਂ ਦੀ ਪੜ੍ਹਾਈ ਵੀ ਕਿੰਨੀ ਐ। ਹਨਾ ਉਹਨਾਂ ਦੀ ਟਿਊਸ਼ਨਾਂ ਦੀ ਫੀਸ ਦੋ, ਉੱਪਰੋਂ ਦੀ ਸਵਾਈਆਂ ਵੀ ਦਿਓ ਫਿਰ ਕੱਪੜਿਆਂ ਦੀਆਂ।
ਹਾਂ ਹਾਂਜੀ।
ਆਪਣੇ ਆਪ ਈ ਹੁਣ ਦੁਬਾਰਾ ਹੱਥ ਪਾਇਆ, ਹੁਣ ਆਪਣੇ ਆਪ ਹੀ ਸ਼ੁਰੂ ਕਰ ਦਿੱਤਾ। ਹਾਂ ਮੈਂ ਕਿਹਾ ਆਪਣੇ ਦਾ ਤਾਂ ਸਭ ਤੋਂ ਵਧੀਆ ਫੀਸ ਫੀਸਾਂ ਤੇ ਬਹੁਤ ਜ਼ਿਆਦਾ ਨੇ ਫੀਸਾਂ ਦੇ ਵੱਡੇ ਸਕੂਲਾਂ ਚ ਤੇ ਓਦਾਂ ਈ ਬਹੁਤ ਫੀਸ
ਹਾਂਜੀ ਹਾਂਜੀ, ਉਹ ਇੱਕ ਜਣਾ ਫਿਰ ਕੰਮ ਕਰੇ ਚੱਲਦਾ ਨੀਂ ਗਾ ਘਰ।
ਬਿਲਕੁਲ ਨੀ ਗੁਜ਼ਾਰਾ ਚੱਲਦਾ। ਸਕੂਲ ਦੀ ਫੀਸ ਇੱਕ ਬੱਚੇ ਦੀ ਤੇ ਚਾਰ-ਚਾਰ ਹਜ਼ਾਰ ਰਪੈ ਫੀਸ ਐ ਵੱਡੇ ਸਕੂਲਾਂ ਦੀ ਤੇ।
ਹਾਂਜੀ ਉਹ ਤੇ ਹੈ ਈ।
ਹਾਂ ਚਾਰ ਤੋਂ ਸਾਢੇ ਚਾਰ ਏਦਾਂ ਈ ਹੈਗੀ ਆ ਉਹਨਾਂ ਦੇ ਫੀਸ ਤੇ ਹਾਂ ਹਾਂ
ਹੋਰ ਦੱਸੋ ਜੀ, ਬਸ
ਬਸ ਹੋਰ ਗਏ ਨੀਂ ਛੁੱਟੀਆਂ ਚ ਘੁੰਮਣ ਕਿਤੇ?
ਗਏ ਸੀਗੇ ਜੀ, ਅਨੰਦਪੁਰ ਸਾਹਿਬ ਗਏ ਸੀ ਸਵੇਰ ਤੇ ਅਸੀਂ। ਹਾਂਜੀ ਉੱਥੇ ਤੇ ਬੋਤ ਈ ਗਰਮੀ ਹੈਗੀ ਐਂ, ਹਾਂਜੀ। ਬਹੁਤ ਜ਼ਿਆਦਾ ਉੱਥੇ ਹਾਂ, ਬਾਕੀ ਦਰਸ਼ਨ ਕਰਨੇ ਅੱਛੇ ਲੱਗਦੇ ਨੇ। ਹਾਂਜੀ, ਬਾਕੀ ਥੋੜਾ ਮੌਸਮ ਹੋਏ ਨਾ ਠੀਕ ਬੰਦਾ ਜਾਏ ਵੀ। ਹਾਂ, ਟ੍ਰਰੇਨਾਂ ਚ ਵੀ ਇਨਾ ਭੀੜ
ਬਹੁਤ ਰਸ਼ ਹੁੰਦਾ ਵਾ ਟਰੇਨਾਂ ਚ। ਹਾਂ ਏਦਾਂ ਹੀ ਘੁੰਮਣ ਗਏ ਸੀ ਜਾਂ ਕੋਈ ਪ੍ਰੋਗਰਾਮ ਸੀ ਉੱਥੇ। ਕਿ ਵੈਸੇ ਘੁੰਮਣ ਅਨੰਦਪੁਰ ਸਾਹਿਬ ਵੈਸੇ ਉਹਦੇ ਤਾਂ ਵੈਸੇ ਜ਼ਿਆਦਾ ਹਾਂ ਹੋਲੀਆਂ ਵਿੱਚ ਹੁੰਦਾ। ਪ੍ਰੋਗਰਾਮ ਹਨਾ ਉੱਥੇ ਅਨੰਦਪੁਰ ਸਾਹਿਬ ਤੇ ਹਾਂ ਹੋਲਾ ਮਹੱਲਾ ਮਨਾਂਦੇ ਆ ਨਾ।
ਹਾਂਜੀ ਤਾਂ ਬਾਕੀ ਬੱਚਿਆਂ ਨਾਲ ਓਧਰ ਫਿਰ ਨੀ ਜਾ ਸਕਦੇ।
ਹਾਂ ਤੇ ਫੇਰ ਉਹ ਹਾਂ ਹਾਂ ਉਦੋਂ ਨੀ ਜਾ ਸਕਦੇ ਕੋਈ ਤਿਉਹਾਰ ਹੋਵੇ ਨਾ ਫੇਰ ਵੀ ਦੇਖਿਆ ਵੀ ਨੀ ਜਾਂਦਾ। ਮੱਥਾ ਵੀ ਨੀ ਟੇਕਿਆ ਜਾਂਦਾ।
ਹਾਂਜੀ।
ਹਾਂ ਬੱਚੇ ਵੀ ਨੀ ਟਿੱਕਦੇ ਰਸ਼ ਵਿੱਚ ਅੱਛਾ ਉਹ ਛੁੱਟੀਆਂ ਚ ਹੋਈ ਦੀਆਂ ਨੇ ਸਭ ਨੂੰ ਹਾਂ ਹਾਂਜੀ। ਹਾਂਜੀ ਹਾਂਜੀ ਹਾਂ ਉਹ ਤੇ ਹੈਈ। ਅਸੀਂ ਬਸ ਇੱਥੇ ਵਿਕ ਕੇ ਆਏ ਹੋਏ ਸੀਗੇ ਇੱਧਰ ਹੀ ਨਾਲ ਹੀ ਲਗਦੀਆਂ ਨੇ ਜਗ੍ਹਾ ਛੋਟੇ ਛੋਟੇ ਉੱਧਰ ਗਏ ਸੀ। ਸੀ ਇਧਰ ਬੱਚਿਆਂ ਨੂੰ ਘੁਮਾਉਣ ਲਈ ਪਾਰਕ ਵਗੈਰਾ ਬਣਿਆ ਨਾ। ਕਫੇ ਕੈਫੇ ਹਾਊਸ ਬਣਿਆ ਹੋਇਆ ਕਾਫੀ ਹਾਊਸ ਹਾਂ। ਉੱਥੇ ਬੱਚੇ ਗਏ ਸੀਗੇ। ਇੰਜੋਏ ਹਾਂ ਹੋਰ ਸਾਲ ਬਾਅਦ ਆਣਾ ਹੁੰਦਾ। ਹਾਂ ਲੋਕ ਲੋਕਲ ਵਾਲਿਆਂ ਦਾ ਤਾਂ ਚੱਕਰ ਲੱਗ ਜਾਂਦਾ ਹੁਣ ਦੂਰ ਵਾਲਿਆਂ ਦਾ ਸਾਲ ਬਾਅਦ ਹੀ ਲੱਗਦਾ ਨਾ ਜ਼ਰਾ। ਹਾਂ ਅੱਛਾ ਅੱਛਾ ਹਾਂ ਤੁਹਾਡਾ ਤਾਂ ਲੱਗ ਜਾਂਦਾ ਹੋਣਾ ਫਿਰ ਚੱਕਰ
ਹਾਂਜੀ ਮੇਰੇ ਤਾਂ ਬੱਚੇ ਹੀ ਨੀ ਰਹਿੰਦੇ ਕਦੀ ਕਹਿ ਦੇਣ ਨਾ ਇੱਕ ਦਿਨ ਰਹਿਣਾ ਨਹੀਂ ਜੀ।
ਅੱਛਾ। ਹਾਂ ਨਾਨੀ ਘਰ ਦਿਲ ਨੀ ਲੱਗਦਾ। ਅੱਛਾ ਬੱਚੇ ਨੀ ਐ ਉੱਧਰ ਨੀ ਐ ਕੋਈ।
ਹੈ ਬੱਚੇ ਉਹਨਾ ਦੇ ਵੀ ਹੈਗੇ ਰੁਕਣਾ ਨੀ ਹੈਗਾ ਬਸ ਹਾਂਜੀ। ਹਾਂ।
ਇਸ ਕਰਕੇ ਹਾਂ ਚਲੋ ਸਾਡੇ ਤੇ ਦੂਰ ਐ। ਸਾਨੂੰ ਆਣਾ ਪੈਂਦਾ ਸਾਲ ਬਾਅਦ ਹਾਂ। ਹਾਂਜੀ ਹਾਂਜੀ ਹੋਰ ਮੈਂ ਪਿਛਲੇ ਸਾਲ ਵੀ ਨੀ ਆਈ ਸੀ। ਤੇ ਮੈਂ ਕਿਹਾ ਚਲੋ ਇਸ ਵਾਰੀ ਚਲੀਏ ਬੱਚੇ ਵੀ ਮਗਰ ਪਏ ਸੀ। ਕਹਿੰਦੇ ਚਲੋ ਮੰਮਾ ਹੁਣ ਚਲੋ ਟਾਈਮ ਹੋ ਗਿਆ ਗਿਆ ਨਾਨੀ ਘਰ। ਹਾਂਜੀ ਹਾਂ ਮਾਸੀ ਘਰ ਭੂਆ ਘਰ ਤੇ ਨਾਨਕੇ
ਅੱਛਾ ਜੀ ਹਾਂ।
ਚੀਜ਼ਾਂ ਹੁੰਦੀਆਂ ਨੇ ਹੋਰ ਕਿੱਥੇ ਜਾਂ ਫੈਮਲੀ ਆਪਣਾ ਟੂਰ ਬਣਾਲੋ।
ਹਾਂਜੀ ਉਹ ਵੀ ਥੋੜਾ ਫੇਰ ਮੌਸਮ ਠੀਕ ਹੋਏ ਤੇ ਬੰਦਾ
ਹਾਂ ਪਰ ਜ਼ਿਆਦਾਤਰ ਇਹੀ ਛੁੱਟੀਆਂ ਵਿੱਚ ਜਾਂਦੇ ਨੇ ਸਭ, ਹਿਲ ਸਟੇਸ਼ਨ ਵਗੈਰਾ ਜਾਣਾ ਏ ਨਾ ਬੱਚਿਆਂ ਨੂੰ। ਹਾਂ ਪਹਾੜਾਂ ਵੱਲ ਜਾਣਾ ਹੋਵੇ ਫੇਰ ਤਾਂ ਇਹੀ ਮੌਸਮ ਵਿੱਚ ਬੱਚੇ ਛੁੱਟੀਆਂ ਹੁੰਦੀਆਂ। ਪਰ ਉੱਧਰ ਵੀ ਅੱਜ ਕੱਲ ਬਹੁਤ
ਬਹੁਤ ਰਸ਼ ਕਿਉਂਕਿ ਸਭ ਦੀ ਛੁੱਟੀਆਂ ਨੇ ਸਭ ਨੇ ਜਾਣਾ ਬੱਚਿਆਂ ਨੂੰ ਘੁਮਾਣ ਬਈ ਇਸ ਟਾਈਮ। ਤੇ ਹੈਈ ਰਸ਼, ਜਿੱਧਰ ਮਰਜੀ ਚਲੇ ਜਾਓ ਤੁਸੀਂ।
ਬਿਲਕੁਲ-ਬਿਲਕੁਲ ਹਾਂ, ਛੋਟੇ ਤੋਂ ਛੋਟੇ ਵੀ ਪਹਾੜ ਵੱਲ ਚਲਜੋ ਉੱਥੇ ਵੀ ਇੰਨਾ ਰਸ਼ ਹੋਏਗਾ, ਹਾਂ। ਉਹ ਹੁੰਦਾ ਚੱਲ ਸਕੂਨ ਮਿਲਦਾ ਉੱਥੇ ਜਾ ਕੇ ਜਰਾ। ਠੰਡਾ-ਠੰਡਾ ਹੁੰਦਾ ਨਾ ਮੌਸਮ, ਚੇਂਜ ਹੋ ਜਾਂਦਾ, ਹਾਂ, ਉਹ ਤੇ ਹੈਈ ਆ। ਮੁੜ ਕੇ ਇਧਰ ਹੀ ਆਣਾ ਆਪਣੇ ਹਾਂ। ਹਾਂ, ਚਲੋ ਹੋਰ ਤੁਸੀਂ ਹੋਏ ਘੁੰਮੇ ਹਿਲ ਸਟੇਸ਼ਨਾਂ ਤੇ।
ਮੈਂ ਕਿਧਰੇ ਨੀ ਗਈ, ਨਈ ਖਾਲੀ ਆਪਣਾ ਦਰਬਾਰ ਸਾਹਿਬ ਗੇ ਆਂ। ਇੱਕ ਦੋ ਵਾਰੀ ਤੇ ਯਾ ਏਧਰ ਅਨੰਦਪੁਰ ਸਾਹਿਬ ਵਗੈਰਾ ਗਏ ਆਂ। ਬੱਚੇ ਛੋਟੇ ਨਾ ਹਲੇੇ ਲੈ ਕੇ ਨੀ ਜਾਂਦੇ ਨਾ, ਹਾਂ। ਤੰਗ ਕਰਦੇ ਨੇ ਚੁੱਕਣਾ ਪੈਂਦਾ ਵੈ।
ਹਾਂ ਓਂ ਤੇ ਹੈ ਹੂੰ ਆ ਫਿਰ ਬੱਚੋਂ ਘੁੰਮਣ ਨੀ ਦਿੰਦੇ ਓਨਾ ਨੇ ਤੁਰਨਾ ਤੇ ਹੈ ਨੀ, ਓ ਤੇ ਓਦਾਂ ਈ ਫੇਰ ਚੜਾਈਆਂ ਹੁੰਦੀਆਂ ਨੇ। ਬੱਚਿਆਂ ਨੇ ਉਹ ਚੱਕ- ਚੱਕ ਕੇ ਆਪ ਹੀ ਥੱਕ ਜਾਂਦੈ ਹਾਂਜੀ ਓ ਤੇ ਹੈ। ਹੂੰ ਚਲੋ, ਕੋਈ ਨੀ ਹੋਰੇ ਵੱਡੇ ਹੋ ਜਾਣਗੇ ਤੇ ਫੇਰ ਘੁੰਮ ਕਿਆ ਨਾ, ਮਜਾ ਤੇ ਬੌਤ ਆਂਦਾ, ਹਾਂ ਫਿਰ ਕੂਲ ਹੋ ਜਾਂਦਾ ਹੁਣ ਸਕੂਲ ਦੀ ਛੁੱਟੀਆਂ ਨੀ ਅਸੀ ਲੈ ਸਕਦੇ ਬੱਚਿਆਂ ਦੀਆਂ, ਹਨਾ, ਹਾਂ ਏਹੀ ਹੋ ਜਾਂਦੈ, ਬੱਚਿਆਂ ਦਾ। ਹਾਂ ਸ਼ਲੋ, ਹੋਰ
ਤੁਸੀਂ ਵੀ ਗਏ ਥੇ ਵੈਸੇ?
ਹਾਂ ਮੈਂ ਤੇ ਘੁੰਮੀ ਹੋਈ ਆਂ ਸਾਨੂੰ ਨਾ ਰਸੀਂ ਛੋਟ ਛੋਟੇ ਹੁੰਦੇ ਸੀ ਨਾ ਸਾਨੂੰ ਡੈਡੀ ਜੀ ਨੇ ਬੌਤ ਘੁਮਾਇਐ, ਅਸੀਂ ਚਲੇ ਜਾਂਦੇ ਹੁੰਦੇ ਸੀ। ਤੇ ਡੈਡੀ ਸਾਨੂੰ ਐ ਵਾਲੀ ਛੁੱਟੀਆਂ ਚ ਹਰ ਛੁੱਟੀਆਂ ਚ ਲੈ ਕੇ ਜਾਂਦੇ ਸੀ।
ਅੱਛਾ-ਅੱਛਾ ਚਲੋ ਤੋ ਵਧੀਆ ਹੈ।
ਹਾਂ, ਪਰ ਵਿਆਅ ਤੋਂ ਬਾਅਦ ਬੌਤ ਘੱਟ ਗਏ ਆਂ ਵਿਆਅ ਤੋਂ ਬਾਅਦ ਨੀ ਗਏ।
ਬਸ ਜਿੰਮੇਵਾਰੀਆਂ ਪੈ ਜਾਂਦੀਆਂ ਜੀ ਵਿਆਅ ਤੋਂ ਬਾਅਦ, ਹੋਰ ਕਿਆ।
ਹਾਡੇ ਫੇਰ ਡੈਡੀ ਨੂੰ ਨਾ ਸ਼ੌੰਕ ਬੌਤ ਸੀਗਾ ਓਨਾਂ ਨੂੰ। ਘੁਮਾਨ ਦਾ ਨਾ, ਸਾਰੇ ਹਿੱਲ ਸਟੇਸ਼ਨ ਮਨੀਕਰਨ, ਹਾਂ ਮਨੀਕਰਨ ਸਾਹਿਬ, ਕੁੱਲੂ ਮਨਾਲੀ ਡਲੋਜ਼ੀ ਵਗੈਰਾ ਸਭ ਕਿਤੇ ਹੋ ਆਏ ਮਸੂਰੀ ਨੈਨੀ ਤਾਂ, ਸ਼ਿਮਲੇ ਹਾਂ, ਡੈਡੀ ਜੀ, ਡੈਡੀ ਜੀ ਨੂੰ ਸ਼ੌਕ ਸੀ। ਓ ਘੁਮਾਂਦੇ ਰੈਂਦੇ ਸੀਗੇ ਹਾਂ, ਹੁਣ ਤੇ ਖੈਰ ਮੇਰੇ ਡੈਡੀ ਜੀ- ਡੈਡੀ ਜੀ ਦੀ ਡੈਥ ਹੋ ਚੁੱਕ ਏ ਨਾ ਹੁਣ ਤੇ, ਹਾਂ। ਹਾਂ, ਚਲੋ ਓ ਵੀ ਸੀ ਦਿਨ ਸੀਗੇ ਪਰ ਸਾਡੀ ਵਾਰੀ ਛੁੱਟੀਆਂ ਵੀ ਬੌਤ ਹੁੰਦੀਆਂ ਸੀ ਸਾਨੂੰ ਦੋ- ਦੋ ਮੀਨੇ ਦੀਆ ਛੁਟੀਆਂ ਹੁੰਦੀਆਂ ਸੀ। ਜੀ, ਹਨਾ ਸਾਨੂੰ ਜੂਨ ਏਕ ਜੂਨ ਤੋਂ ਹੁੰਦੀਆਂ ਸੀ ਤੇ ਅਗਸਤ ਵਿੱਚ ਏਕ ਅਗਸਤ ਨੂੰ ਖੁੱਲਦਾ ਸੀ ਸਾਡਾ ਸਕੂਲ। ਜੂਨ ਜੁਲਾਈ ਨਾ ਪੂਰਾ, ਨਈ ਸਾਡਾ ਪੈਲਾਂ ਹਾਂ ਦੋ ਮੀਨੇ ਪੂਰੀਆਂ ਛੁੱਟੀਆਂ ਹੁੰਦੀਆਂ ਸੀ, ਏਕ ਅਗਸਤ ਨੂੰ ਖੁੱਲਦਾ ਹੁੰਦਾ ਸੀ। ਓਦੋ ਅਸੀਂ ਵੀ ਛੋਟੇ- ਛੋਟ
ਹਾਂਜੀ।
ਐਰਕੀ ਵਧਣੀਆਂ ਨੇ ਛੁੱਟੀਆਂ ਹੁਣ?
ਹਾਂਜੀ ਕੈ ਰਏ ਨੇ ਸੁਣਿਆ ਏ, ਪੰਦਰਾਂ ਦਿਨ ਦੀ ਹੋਰ ਪੈਣੀ ਗਰਮੀ ਨਾ ਬੌਤ ਹੈਗੀ ਏ।
ਹਾਂ ਬੌਤ ਜ਼ਿਆਦਾ ਵੈਸੇ ਤੇ ਕੈਂਦੇ ਨੇ ਏਕ ਤਰੀਕ ਨੂੰ ਖੁੱਲ ਜਾਣਾ ਸਕੂਲ।
ਹਾਂਜੀ ਨਈ ਕਿ ਪਿੱਛੋਂ ਸੁਣਿਆ ਹੈਗਾ ਕਿੱਧਰੋਂ, ਕੈੰਸਿਲ ਪੰਦਰਾਂ ਕ ਦਿਨ ਦੀ ਛੁੱਟੀਆਂ ਹੋਰ ਪੈ ਜਾਣਗੀਆਂ।
ਹਾਂ ਚਲੋ ਪੈ ਜਾਣ ਤੇ ਸਗੋਂ ਵਦੀਐ ਬੱਚੇਆਂ ਨੂੰ, ਗਰਮੀ ਤਾਂ ਹੋਂ ਬੋਤ ਹਾਂ ਬਹੁਤ ਜਾਦਾ ਧੁੱਪ ਐ, ਖੁੱਦ ਅਪਨਾ ਵੀ ਓਈ ਕਰ ਰੇ ਆਂ ਨਿਕਲਨ ਤੇ ਦਿਲ ਨੀ ਕਰਦਾ, ਸੱਤ ਵਜੇ ਤੋਂ ਪੈਲਾਂ ਤੇ ਬਾਰ ਜਾਨ ਤੇ ਦੇਲ ਨੀ ਕਰਦਾ।
ਹਾਂਜੀ ਬਿਲਕੁਲ ਨੀ ਮਨ ਕਰਦਾ, ਨਿਕਲੋ ਤਾਂ ਵੀ ਗਰਮੈਸ਼ ਈ ਹੈਗੀ ਐ ਬਾਰ।
ਬਿਲਕੁਲ ਹਾਂ ਹਵਾ ਤੇ ਚਲਦੀ ਨੀ ਨਾ ਬਿਲਕੁਲ ਵੀ। ਹਾਂ ਓਹੀ ਤੇ, ਹਾਂਜੀ ਠੀਕ ਹੈ ਹਾਂਜੀ, ਹਾਂਜੀ ਓਕੇ, ਸਾ ਸ੍ਰੀ ਕਾਲ ਜੀ। ਸਤਿ ਸ੍ਰੀ ਅਕਾਲ।